ਕੀ?
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ-ਚਾਲ ਏ?
ਵਧੀਆ, ਤੁਸੀ ਸੁਣਾਓ?
ਬਸ ਮੈਂ ਵੀ ਠੀਕ ਤੁਸੀਂ ਸੁਣਾਓ ਕੀ ਕਰ ਰਹੇ ਸੀ
ਬਸ ਮੈਂ ਕੁਛ ਨਈ ਨਾਲ ਥੋੜ੍ਹੀ ਬਹੁਤੀ ਡਸਟਿੰਗ ਕਰਦੀ ਵੀ ਸੀ
ਅੱਛਾ ਅੱਛਾ ਅੱਛਾ ਕਿਉਂ ਅ ਆ ਗਏ ਤੁਸੀਂ ਵਾਪਿਸ
ਹਾਂਜੀ ਹਾਂਜੀ ਮੈਂ ਆ ਗੀ ਸੀ ਮੈਂ ਆਈ ਹਾਂ ਮੰਡੇ ਨੂੰ
ਅੱਛਾ ਅੱਛਾ ਅੱਛਾ ਤੇ ਫੇਰ ਤੁਸੀਂ ਕਹਿੰਦੇ ਪਏ ਸੀ ਟ੍ਰੇਨ ਫਿਰ ਟ੍ਰੇਨ ਵਿਚ ਆਇਓ ਗੱਡੀ ਚ
ਨਹੀਂ ਗੱਡੀ ਵਿੱਚ ਆਈ ਸੀ ਮੇਰੀ ਨਾ ਸਿਸ ਸਿਸਟਰ ਇਨ ਲਾਅ ਆਏ ਹੋਏ ਸੀ ਤੇ ਉਹਨਾ ਨੂੰ ਲੈਣ ਜਾਣਾ ਸੀ ਤੇ ਫੇਰ ਮੈਂ ਉਹਨਾ ਦੇ ਨਾਲ ਹੀ ਆ ਗਈ
ਹਾਂ ਨਾਲੇ ਉਹ ਟ੍ਰੇਨ ਤੇ ਮਿਲਦੀਆਂ ਵੀ ਨੀ ਪਈਆਂ ਸੀਟਸ ਤੁਸੀਂ ਇਹੀ ਕਹਿੰਦੇ ਪਏ ਸੀ ਨਾ ਦਿੱਕਤ ਹੁੰਦੀ ਅੱਛਾ ਅੱਛਾ ਅੱਛਾ ਹਾਂ ਫਿਰ ਠੀਕ ਐ ਬੱਚੇ ਨਾਲ ਆਪ ਆਪਣੀ ਗੱਡੀ ਚ ਆਜੋ ਤੇ ਸਹੀ ਰਹਿੰਦਾ। ਸਫ਼ਰ ਵੀ ਲੰਬਾ ਨਾ ਤੁਹਾਡਾ ਹਾਂ ਠੀਕ ਬਿਲਕੁਲ ਹਾਂ ਅੱਛਾ ਆ ਗੇ ਹੋ ਜੇ ਪੂਰੀ ਛੁੱਟੀਆਂ ਨੀ ਬਿਤਾਈਆਂ।
ਕਿੱਥੇ ਯਾਰ ਦਾ ਹਫ਼ਤਾ ਕਿਨੇ ਪੰਜ ਛੇ ਦਿਨ ਮਸਾ।
ਬਸ ਛੇ ਦਿਨ ਲਗਾਏ ਨੇ ਤੁਸੀਂ।
ਹੋਰ।
ਅੱਛਾ ਅੱਛਾ।
ਛੇ ਦਿਨ ਚ ਵਾਪਸੀ ਬਸ ਯਾਰਾਂ ਆਣਾ ਪੈ ਗਿਆ। ਦਿਲ ਤੇ ਕਰਦਾ ਨੀ ਪਿਆ ਸੀ।
ਹਾਂ ਉਹ ਤੇ ਹੈ ਫਿਰ ਸਾਥ ਬਣ ਜਾਏ ਤੇ ਫੇਰ ਹੁੰਦਾ।
ਹਾਂ, ਕੁਛ ਐ ਸੀ ਨਾ ਮੈਂ ਕਿਹਾ ਗੁਰਪੁਰਬ ਵੀ ਦੇਖ ਕੇ ਜਾਵਾਂਗੀ। ਤੇ ਓ ਵੀ ਨੀ ਦੇਖਿਆ।
ਹਾਂ ਹਾਂ ਉਹ ਤੇ ਹੈਈ ਕੱਲ ਦਾ ਸੀ ਗੁਰਪੁਰਬ ਤੇ
ਹਾਂ ਕੱਲ ਦਾ ਸੀ। ਬਸ ਫੇਰ ਆ ਗਈ। ਸਾਡੇ ਇੱਥੇ ਇਨਾ ਕਰਦੇ ਵੀ ਨੀ ਹੈ ਨਾ ਸਾਡੇ ਇੱਥੇ ਉਹ ਕਰਦੇ ਨੇ ਜਿਹੜਾ ਛੇਵੀ ਪਾਤਸ਼ਾਹੀ ਦਾ ਆਂਦਾ ਨਾ।
ਅੱਛਾ।
ਨਾ ਓ ਕਰਦੇ ਨੇ ਸਾਡੇ ਇੱਥੇ ਏਦਾ ਬਸ ਜਿਵੇਂ
ਹਾਂ। ਏ ਬਸ ਉੱਧਰ ਈ ਵਾਲੀ ਸਾਈਡ ਹੀ ਨਾ ਤੁਹਾਡੇ ਉੱਧਰ ਵਾਲੀ ਸਾਈਡ ਮੈਂ ਵੀ ਓਸੇ ਸਾਈਡ ਦੀ ਆ ਨਾ ਉੱਧਰ ਹੀ ਨਿਕਾਲਦੇ ਨਗਰ ਕੀਰਤਨ। ਸਾਡੇ ਇੱਥੇ ਵੀ ਕੀ ਹੁੰਦਾ ਸਵੇਰੇ ਗਿਆਰਾਂ ਵਜੇ ਦਸ ਵਜੇ ਭੋਗ ਪਾ ਦਿੰਦੇ ਨੇ।
ਅੱਛਾ ਜਿਵੇਂ ਆਮ ਗੁਰਦਆਰਿਆਂ ਚ ਅਖੰਡ ਪਾਠ ਰੱਖਦੇ ਆ।
ਅੱਛਾ ਸਾਡੇ ਇੱਥੇ ਪਤਾ ਨੀ ਖੰਡ ਪਾਠ ਦਾ ਤੇ ਮੈਨੂੰ ਧਿਆਨ ਨੀ ਹੈ ਤੁਹਾਡੇ ਉੱਥੇ ਰੱਖਦੇ ਨੇ। ਸਾਡੇ ਇੱਥੇ ਦਸ ਵਜੇ ਅੱਛਾ ਪਤਾ ਨੀ ਸਾਡੇ ਤੇ ਦਸ ਵਜੇ ਭੋਗ ਪਾਂਦੇ ਨੇ ਉਹ ਭੋਗ ਬਾਅਦ ਹੀ ਬਸ ਲੰਗਰ ਕਰ ਦਿੰਦੇ ਨੇ। ਉਹ ਫਿਰ ਸ਼ਬੀਲ ਕਿ ਹੁੰਦੀ ਏ ਗੁਰਦੁਆਰੇ ਦੇ ਬਾਹਰ ਲੱਗਦੀ ਐ ਜਿਨ੍ਹਾਂ ਨੇ ਆਪਣੇ ਲਗਾਣੀ ਹੁੰਦੀ ਐ ਜਿਵੇਂ ਰੋਡ ਤੇ ਤੇ ਉਹ ਲੱਗ ਦੀ ਬਸ ਹਾਂ ਸਾਡੇ ਵੀ ਐਵੇਂ ਹੀ ਹੁੰਦਾ ਤੇ ਉੱਥੇ ਰੌਣਕ ਹੁੰਦੀ ਐ ਨਾ। ਓ ਉੱਧਰ ਪੰਜਾਬ ਵਾਲੀ ਸਾਈਡ
ਨਹੀਂ ਸਾਡੇ ਉੱਧਰ ਨਾ ਫਿਰ ਮਜ਼ਾ ਵੀ ਆਂਦਾ ਏ ਨਾ ਮਤਲਬ ਅੱਛਾ ਲੱਗਦਾ ਐ ਨਾ।
ਨਗਰ ਕੀਰਤਨ ਹੁੰਦਾ ਨਾ ਹਾਂ ਹਾਂ ਮੈਂ ਵੀ ਇੱਕ ਦੋ ਵਾਰੀ ਨਾ ਪੇਕੇ ਗਈ ਏਸ ਦਿਨਾਂ ਵਿੱਚ ਸੀ ਕਿ ਨਗਰ ਕੀਰਤਨ ਟਾਈਮ ਵੀ ਦੇਖਾਂਗੀ ਬਈ ਇੱਥੇ ਤੇ ਹੁੰਦਾ ਨੀ। ਐ ਸਾਡੇ ਇੱਥੇ ਵੀ ਨਾ ਦੋ ਨਗਰ ਕੀਰਤਨ ਨਿਕਾਲਦੇ ਨੇ ਇੱਕ ਨ ਕਾਲਦੇ ਨੇ ਗੁਰੂ ਨਾਨਕ ਬਰਡੇ ਦਾ ਇੱਕ ਗੁਰੂ ਗੋਬਿੰਦ ਬਰਡੇ ਦਾ ਬਸ।
ਹਾਂ, ਸਾਡੇ ਇੱਧਰ ਗੁਰੂ ਨਾਨਕ ਦੇਵ ਜੀ ਦਾ ਵੀ ਨੀ ਨਿਕਾਲਦੇ ਉਹਨਾਂ ਦੇ ਬਰਡੇ ਦਾ ਸਿਰਫ ਇੱਥੇ ਨਿਕਾਲਦੇ ਜਿਹੜਾ ਇੱਕ ਕਿਹੜਾ ਆਂਦਾ ਗੁਰੂ ਗੋਬਿੰਦ ਸਿੰਘ ਜੀ ਦਾ ਆਂਦਾ ਸਰਦੀਆਂ ਚ ਹਾਂ ਬਸ ਉਹੀ ਲਗਾ ਹਾਂਜੀ ਉਹਦਾ ਹੀ ਨਗਰ ਕੀਰਤਨ ਨਿਕਾਲਦੇ ਨੇ
ਅੱਛਾ ਨੀਂ ਸਾਡੇ ਇੱਥੇ ਦੋ ਨਿਕਲਦੇ ਨੇ ਨਗਰ ਕੀਰਤਨ ਇੱਥੇ ਤੇ ਹੁਨ ਵਿਸਾਖੀ ਦਾ ਵੀ ਸ਼ੁਰੂ ਕਰਦਾ ਇੱਕ ਦੂਸਰਾ ਗੁਰਦੁਆਰਾ ਨਾ ਤੇ ਉੱਥੋਂ ਦੀ ਵਿਸਾਖੀ ਦਾ ਨਗਰ ਕੀਰਤਨ ਨਿਕਾਲਦੇ ਨੇ। ਪਰ ਉਹ ਨਾ ਧੁੱਪੇ ਬੜੀ ਹੁੰਦਾ ਦੁਪਹਿਰੇ ਨਿਕ ਕਰ ਲੈਂਦੇ ਨੇ ਤੇ ਵਿਸਾਖੀ ਤੇ ਵੀ ਬੋਤ ਬੜੀ ਫੇਰ ਮੈਂ ਇੱਕ ਇੱਕ ਵਾਰੀ ਗਈ ਸੀ ਫਿਰ ਦੁਬਾਰਾ ਮੇਰਾ ਨੀ ਜਾ ਗਈ ਮੈਂ ਬਸ ਅਸੀਂ ਦੂਸਰੇ ਗੁਰਦੁਆਰੇ ਜਾਂਨੇ ਆਂ ਜੋ ਮੇਨ ਗੁਰਦੁਆਰਾ ਨਾ ਸਿੰਘ ਸਭਾ ਓਥੇ ਜਾਂਨੇ ਆਂ ਫੇਰ ਓਥੇ ਠੀਕ ਐ ਫਿਰ ਵੇਖ ਕੇ ਆ ਜਾਂਨੇ ਆਂ ਹਾਂ, ਚਲੋ ਹੋਰ ਸਨਾਓ ਤੁਸੀਂ
ਬਸ ਮੈਂ-ਮੈਂ ਵੀ ਬੈਠੀ ਸੀ ਐਵੇਂ ਮੈਂ ਕਿਆ ਚੱਲ ਤੁਹਾਨੂੰ ਫੋਨ ਈ ਕਰਦੀ ਆ ਨਾਲ-ਨਾਲ
ਹਾਂ ਕਮਗੇ ਹਾਂ ਬੜੇ ਦਿਨ ਹੋ ਗਏ ਗੱਲ ਹੋਏ ਹਾਂ ਬਸ ਮੇਰਾ ਵੀ ਬੜਾ ਗੰਦ ਪਿਆ ਮੈਂ ਵੀ ਐਸ ਟੈਮ ਨਾ ਡਸਟਿੰਗ ਸਾਰੀ ਕਰਕੇ ਕਿਓਂਕਿ ਸੋਹਨਾ ਹੁੰਦਾ ਨਾ ਤੇ ਸਾਰਾ ਦਿਨ ਪੈਰ ਪੂੂਰ ਲੱਗਦੇ ਨੇ ਗੰ ਤੇ ਓ ਨੀਚੇ ਅਸੀਂ ਬਿਸਤਰਾ ਕਰਦੇ ਆਂ ਹੁਨ ਮੈਂ ਵੀ ਪੂਰੀ ਅ ਝਾੜੂ ਪੋ ਪੋਚਾ ਮਾਰਾਂਗੀ ਹੁਨ ਪੈਲੇ ਡਿਨਰ ਬਨਾਵਾਂਗੀ, ਫੇਰ ਆ ਕੇ ਰੂਮ ਵਿਚ ਝਾੜੂ ਪੋ ਚਾ ਮਾਰਾਂਗੀ ਫਿਰ ਗੱਦੇ ਵਿਛਾਵਾਂਗੇ।
ਹੂੰ, ਨਈ ਸਈ ਏ। ਸਵੇਰੇ ਵੀ ਆਹ ਟਾਈਮ ਨੀ ਲੱਗਦਾ ਜੇ ਸਵੇਰੇ ਓ ਮੇਡ ਆਦੀਂ ਏ ਓਨੇ ਵੀ ਆ ਜਾਣਾ ਵੇ, ਜਲਦੀ ਨੌ ਵਜੇ ਨਾਲ ਆ ਕੇ ਬੈ ਜਾਂਦ ਦੀ ਏ, ਫੇਰ ਮੈਨੂੰ ਹੁੰਦਾ ਏ ਹਾਂ ਮੈਂ ਫੇਰ ਜਿਹੜੇ ਝਾੜ ਪੂੰਜ ਵਾਲਾ ਕੰਮ ਹੁੰਦਾ ਏ ਓ ਮੈਂ ਸਵੇਰੇ ਇਕ ਰਾਤੀ ਕਰ ਲੈਂਨੀ ਆਂ। ਜ਼ਾਦਾਤਰ, ਹਾਂ ਫੇਰ ਸਵੇਰੇ ਓਨੇ ਕੀ ਕਰਨਾ ਵੇ ਸਵੇਰੇ ਇੰਨਾ ਈ ਟਾਈਮ ਹੁੰਦਾ ਕਿ ਬੈਡ ਤੋਂ ਬਿਸਤਰੇ ਵਗੈਰਾ ਚੁੱਕੇ ਜਾਨ, ਓਨੇ ਗੰਦ ਚ ਈ ਫਿਰ ਸਫ਼ਾਈ ਕਰ ਦਿੰਦੀ ਏ, ਫੇਰ ਐਂ ਹੁੰਦੈ ਕਿ ਝਾੜ ਪੂੰਝ ਹੋਈ ਪਈ ਏ ਚੱਲ ਬਈ ਆਪਨਾ ਇੱਕ ਕੰਮ ਨਿਪਟ ਜਾ
ਐਨਾਂ ਨੇ ਤੇ ਸਿਰਫ਼ ਝਾੜੂ ਮਾਰਨੈ ਪੋਚਾ ਮਾਰਨੈ ਐਨਾਂ ਨੇ ਚਲੇ ਜਾਨਾ ਐਨਾਂ ਨੇ ਦੇਖਨੈ ਸੋਫ ਸੋਫੇ ਗੰਦੇ ਪਏ ਨੇ ਜਾਂ ਚਾਦਰਾਂ ਗੰਦੀਆਂ ਪਈਐਂ। ਐਨਾਂ ਨੂੰ ਕੋਈ ਮਤਲਬ ਨੀ ਹੈਗਾ ਐਨਾਂ ਨੇ ਸਿਰਫ਼ ਆਪਨਾ ਫਟਾਫਟ ਆਂਦੀਐ ਤੇ ਕੰਮ ਕਰਦੇ ਚਲੇ ਜਾਂਦੇ ਨਾ ਏਨਾਂ ਨੇ ਬੈਡ ਦੇ ਥੱਲੋਂ ਸਫ਼ਾਈਆਂ ਕਰਨੀਆਂ ਐ। ਨਾ ਐਨਾਂ ਨੂੰ ਕਹਿ ਕੇ ਕਰਾਲੋ-ਕਰਾਲੋ ਨਾ
ਨਾ-ਨਾ ਸਾਡੀ ਤੇ ਕੈ ਵੀ ਨਾ ਮੈਂ ਤੇ ਕੀ ਕਰਦੀ ਆਂ ਸੰਡੇ ਨੂੰ ਆਪ ਈ ਬੈਡ ਦੇ ਥੱਲੋ ਕੱਢ ਕੇ ਬਾਰ
ਐਵੀਂ-ਐਵੀਂ ਕਰਨਾ ਪੈਂਦਾ ਬਿਲਕੁਲ-ਬਿਲਕੁਲ ਬਿਲਕੁਲ ਐਵੀਂ ਕਰਨਾ ਪੈਂਦਾ ਪਤਾ ਏਨਾਂ ਦੇ ਐਟੀਟਿਊਡ ਬੜੇ ਹੁੰਦੇ ਸੀ ਮਤਲਬ ਕਿ ਮੈਂ ਵੀ ਕੀ ਕਰਨੀ ਆ ਤੇ ਜਿਵੇਂ ਏਨੇ ਛੁੱਟੀ ਮਾਰ ਲੀ ਨਾ ਹਫ਼ਤੇ ਦਸ ਦਿਨ ਬਾਦ ਤੇ ਮੈਂ ਕੀ ਕਰਦੀ ਆਂ ਹਫ਼ਤੇ ਦਸ ਦਿਨ ਬਾਦ ਫਿਰ ਜੇੜੀ ਏਨੇ ਛੁੱਟੀ ਮਾਰੀ ਨਾ ਓਸ ਦਿਨ ਮੇਰਾ ਪੂਰਾ ਘਰ ਪੂਰਾ ਸਾਫ਼ ਹੋ ਗਿਆ ਜਿਵੇਂ ਦੀਵਾਲੀ ਦੇ ਸਫਾਈ ਹੋਏਗੀ ਬੈਡ ਦੇ ਥੱਲੋ ਗੰਦ ਕੱਡ ਹੈਂ ਤੇ ਓ ਹਾਂ, ਹਾਂਜੀ
ਕੈਂਦੀ ਪਈ ਐ ਮੇਰੀ ਨਾ ਮੈਂ ਕੱਲ ਈ ਲਾਈ ਐ ਓਨੂੰ ਬਲਕਿ ਆਈ ਏ ਤੇ ਪੈਲੇ ਤੇ ਕੈਂਦੀ ਪੈਸੇ ਵਦਾਓ ਮੈਂ ਕਿਆ ਲੈ ਸਈ ਏ ਮੈਂ ਕਿਆ ਚੱਲ ਠੀਕ ਏ ਮੈਂ ਕਿਆ ਪੈਸੇ ਵਦਾਵਾਂਗੀ ਮੈਂ ਤੇਰੇ ਤੇ ਤੂੰ ਨਾ ਛੁੱਟੀਆਂ ਨਾ ਮਾਰੀ ਕੈਂਦੀ ਚਾਰ
ਹਾਂ-ਹਾਂ ਤੁਆਡੇ ਵੀ ਓਤੇ ਰੋਲ ਏ ਤੁਆਡੇ ਵੀ ਓਤੇ ਰੋਲ ਏ ਸਾਡੇ ਵੀ ਹੈਗਾ ਜੇ
ਮਤਲਬ ਓ ਚਾਰ ਛੁੱਟੀਆਂ ਵਿੱਚ ਈ ਨਾ ਸਫ਼ਾਈ ਹੁੰਦੀ ਏ ਡੀਪ ਕਲੀਨਿੰਗ ਹੁੰਦੀ ਏ
ਹਾਂ ਸਾਡੇ ਵੀ ਅੱਛਾ ਏਨਾਂ ਦੀ ਚਾਰ ਛੁੱਟੀਆਂ ਜੇ, ਤੇ ਸਾਡੇ ਵੀ ਪੈਲੇ ਐਹ ਨਾ ਆਪਨੇ ਰੂਲ ਬਨਾ ਕੇ ਲਿਆਂਦੇ ਜੀ ਕੋ ਪੈਲੋ ਕਿ ਦੇਖਲੋ ਇਹਨਾ ਦੇ ਰੂਲ ਕੈਂਦੀਆ ਜੇ ਪੈਲੇ ਸੰਡੇ ਮਨਾਂਦੀਆਂ ਐ
ਮੈਂ ਕਿਆ ਸੰਡੇ ਨੂੰ ਕੋਈ ਛੁੱਟੀ ਹੱਲਿਆ ਕਰਕੇ ਕਿਉਂਕਿ ਸੰਡੇ ਨੂੰ ਘਰ ਹੁੰਦੇ ਨੇ ਸਾਰੇ ਵੈਸੇ ਕਿੱਥੇ ਟਾਈਮ ਲੱਗਦਾ ਉਹਨਾਂ ਦੇ ਨਾਸ਼ਤੇ ਜਨ ਇੰਨੇ ਲੇਟ ਹੋ ਜਾਂਦੇ ਨੇ ਸਫ਼ਾਈ ਦਾ ਕਿਹੜਾ ਟਾਈਮ ਹੈ।
ਹਾਂ -ਹਾਂ
ਬੜਾ ਮੁਸ਼ਕਿਲ ਯਾਰਦੇ ਵੀ, ਨੱਖਰੇ ਨੇ
ਨਖਰੇ ਨੇ ਅੱਛਾ ਦਿਨ ਤਿਉਹਾਰ ਇਹਨਾਂ ਨੇ ਪੂਰੇ ਮਨਾਉਣੇ ਜੇ ਅੱਛਾ ਰੱਖੜੀ ਤੇ ਨਾ ਰੱਖੜੀ ਤੇ ਵੀ ਮੇਰੇ ਕੀ ਹੁੰਦਾ ਮੇਰੀ ਜਿਵੇਂ ਦੀਦੀਆਂ ਆਉਂਦੀਆਂ ਨੇ ਨ ਨਾਨਾ ਤੇ ਜਿਵੇਂ ਮੇਰੀ ਫੈਮਿਲੀ ਸਾਰੀ ਇਕੱਠੀ ਰੱਖੜੀ ਕਰਦੀ ਹੈ ਜਿਵੇਂ ਜੁਆਇੰਟ ਫੈਮਿਲੀ ਇਸੇ ਵਖੱਰੇ ਵੱਖਰੇ ਆਪ ਪਰ ਸਾਰੇ ਇੱਥੇ ਆਉਂਦੇ ਨੇ ਰੱਖੜੀ ਤੇ ਤੇ ਉਦੋਂ ਮੈਨੂੰ ਕਹਿੰਦੇ ਰੱਖੜੇ ਦੀ ਛੁੱਟੀ ਨਾ ਮਾਰ ਕਹਿੰਦੀ ਅਸੀ ਆਪਣਾ ਤਿਉਹਾਰ ਨਹੀਂ ਛੋੜਦੇ ਮੈਂ ਕਿਹਾ ਮੈਨੂੰ ਅਠਾਰਾਂ ਸਾਲ ਵਿਆਹ ਨੂੰ, ਹੋ ਗਏ ਨੇ, ਮੈਂ ਤੇ ਆਪਣੇ ਪੇਕੇ ਗਈ ਨੀ! ਰੱਕੜੀ ਬੰਨਣ ਤੂੰ ਛੋੜਦੀ ਨੀ, ਤਿਉਹਾਰ ਤੇ ਮਤਲਬ ਰੱਖੜੀ ਤੇ, ਇਨਾ ਭਾਂਡਾ ਸਭ ਕੁੱਛ ਹੁੰਦਾ ਇਹਨਾਂ ਨੇ, ਮਾਰਨੀ -ਮਾਰਨੀ ਛੁੱਟੀ ਦੀਵਾਲੀ ਆਏਗੀ ਤਦ ਛੁੱਟੀ ਹੈਂ ਕੋਈ ਇਹਨਾਂ ਦੀ -ਤੀਜ ਆਂਦੀ ਜੇ, ਛੁੱਟੀ ਫਿਰ ਉਸ ਤੋਂ ਬਾਅਦ ਤਿਉਹਾਰ ਤੇ ਪੈਸਾ ਵੀ ਇਹਨਾਂ ਦੀਓ ਫਿਰ। ਇਹਨਾਂ ਤੰਗ ਕਰਦੀਆਂ ਹਮ